ਹੈਲੋ, ਸਾਸਰੀ ਕਾਲ ਜੀ।
ਸ਼ਸ਼ੀ ਕਾਲ ਵੀਰ ਜੀ ਕੀ ਹਾਲ ਚਾਲ ਆ ਜੀ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਬਸ ਠੀਕ-ਠਾਕ ਵਧੀਆ ਹੋਰ ਸੁਣਾਓ ਘਰ ਪਰਿਵਾਰ ਵਧੀਆ ਜੀ?
ਹਾਂਜੀ-ਹਾਂਜੀ ਸਭ ਵਧੀਆ ਜੀ।
ਆਜ। ਥੋਡੇ ਨੇ ਇੱਕ ਵਿਸ਼ੇਸ਼ ਟੋਪਿਕ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਹੈਗੇ ਤੁਹਾਡੇ ਕੋਲ ਪੰਜ-ਸੱਤ ਮਿੰਟ ਜੀ ਲਈਏ?
ਹਾਂ, ਹਾਂਜੀ-ਹਾਂਜੀ।
ਮੈਂ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਸੀ ਜੀ ਵੀ ਹੋਮਮੇਡ ਫੂਡ ਜ਼ਿਆਦਾ ਵਧੀਆ ਹੁੰਦਾ ਹੈ ਜੀ ਜਾਂ, ਫਾਸਟ ਫੂਡ ਜ਼ਿਆਦਾ ਵਧੀਆ ਹੁੰਦਾ ਜੀ?
ਮੇਰੇ ਖਿਆਲ ਨਾਲ ਤਾਂ ਵੀਰੇ ਜਿਵੇਂ ਹੋ ਹੋਮਮੇਡ ਫੂਡ ਜ਼ਿਆਦਾ ਵਧੀਆ ਫਾਸਟ ਫੂਡ ਦੇ ਨਾਲੋਂ। ਹੈਲਦੀ ਤੇ ਆਪਾਂ ਨੂੰ ਔਰਗੈਨਿਕ ਚੀਜ਼ਾਂ ਜ਼ਿਆਦਾ ਮਿਲਦੀਆਂ ਹੋਮਮੇਡ ਦੇ ਵਿੱਚ। ਤੇ ਉਹਦੀ ਜਗ੍ਹਾ ਫਾਸਟ ਫੂਡ ਦੇ ਵਿੱਚ ਬੰਦੇ ਨੂੰ ਅਵੋਇਡ ਕਰਨਾ ਚਾਹੀਦਾ ਦਿਨ ਪਰ ਦਿਨ ਖਾਂਦੇ ਹੋਏ। ਉਹਦੇ ਨਾਲ ਆਪਣਾ ਢਿੱਡ ਮੋਟਾਪਾ ਤੇ ਹੋਰ ਚੀਜ਼ਾਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਹਾਨੀਕਾਰਕ ਚੀਜ਼ਾਂ ਨੇ ਉਹਦੇ ਵਿੱਚ ਯੂਜ ਹੁੰਦੀਆਂ ਜਿਹੜੀਆਂ ਆਪਾਂ ਨੂੰ ਪਤਾ ਵੀ ਨੀ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ।
ਆਪਾਂ ਰੋਜ਼ ਖਾਂਦੇ ਆ ਮਸਤ ਆਪਾਂ ਨੂੰ ਇੱਕ ਟੇਸਟ ਬਣਿਆ ਪਿਆ ਜਿਹੜਾ ਬਾਹਰਲਾ ਜ਼ਿਆਦਾ ਚੀਜ਼ਾਂ ਦਾ ਬਣਿਆ ਪਿਆ। ਉਹ ਦਿਨ ਪਰ ਦਿਨ ਖਾਈ ਜਾਂਦੇ ਆ ਬੰਦੇ ਬਿਮਾਰ ਹੋ ਰਹੇ ਨੇ ਉਹਦੇ ਨਾਲ ਹੀ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਫੂਡ ਦੇ ਵਿੱਚ ਆਪਣੇ ਜਿਆਤਰ ਘਪਲੇ ਹੀ ਹੁੰਦੇ ਨੇ, ਕੋਈ ਚੀਜ਼ਾਂ ਹੋ ਗਈਆਂ ਅੱਜ ਕੱਲ੍ਹ। ਫੂ ਜ ਜਿਵੇਂ ਉਹ ਤੇਲ ਹੋਗੇ ਬਹੁਤ ਮਹਿੰਗਾ ਹੋਇਆ ਪਿਆ ਤੇ ਉਹਦੇ ਨਾਲ ਤੇਲ ਦੇ ਜੇ ਮਹਿੰਗਾ ਹੋ ਗਿਆ ਉਸਦੇ ਉਹਦੇ ਵਿੱਚ ਅਲੱਗ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਜੇ ਯੂਜ ਹੁੰਦੇ ਨੇ ਜਿਹ ਨਾਲ ਉਹਨਾਂ ਦੇ ਜਿਹੜਾ ਸਸਤਾ ਹੋ ਜਾਵੇ ਤੇ ਲੋਕ ਉਹ ਸਸਤਾ ਖਰੀਦਦੇ ਨੇ ਤੇ ਉਹੀ ਖਾਈ ਜਾਂਦੇ ਨੇ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਇਹਦੀ ਜਗ੍ਹਾ ਘਰ ਦਾ ਫੂਡ ਬਹੁਤ ਵਧੀਆ ਆਪਣੇ ਜਿਹੜੇ ਮਾਂ-ਬਾਪ ਐ ਆਪਣੇ ਮਦਰ ਨਹੀਂ ਬਣਾਦੇ ਨੇ ਆਪਣੇ ਦਾਦੀ ਜਿਹੜੇ ਪੁਰਾਣੇ ਇੰਨੇ ਟਾਈਮ ਤੋਂ ਖਾਂਦੇ ਰਹੇ ਨੇ। ਘਰ ਦਾ ਹੀ ਬਣਾ ਖਾਂਦੇ ਨੇ। ਉਹ ਕਿਹੜਾ ਬਾਹਰ ਉਸ ਵੇਲੇ ਦਿਖਾਨਾ ਹੁੰਦੀਆਂ ਸੀ ਜਿਹੜੇ ਬਾਹਰ ਖਾਂਦੇ ਸੀ ਹੁਣ ਤਾਂ ਕਿ ਇੰਨਾ, ਤੰਦਰੁਸਤ- ਸਾਡੇ ਨਾਲੋ ਜਿਆਦਾ ਤਾਂ ਉਹ ਜਿਆਦਾ ਤੰਦਰੁਸਤ ਨੇ-
ਬਿਲਕੁਲ ਜੀ ਬਿਲਕੁਲ- ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਅਜ ਕਲ ਫਾਸਟ ਫੂਡ ਦਾ ਟਰੈਂਡ ਕੁਝ ਜਿਆਦਾ ਹੀ ਬਣਦਾ ਜਾ ਰਿਹਾ ਜੀ-
ਹਾਂਜੀ ਚੱਕਰ ਇਹ ਹੈ। ਜੀ ਜਿਵੇ ਹੁਣ ਕਹਿੰਦੇ ਨੀ ਸਵਾਦ ਜਿਵੇ- ਸਵਾਦ ਪੈ ਗਿਆ ਜੀਬਾ ਨੂੰ- ਘਰ ਦਾ ਬਣਿਆ ਹੋਇਆ ਖਾਣ ਨੂੰ ਤਿਆਰ ਨਹੀ ਹੈਗੇ ਜਵਾਕ ਖਾਸ ਕਰ-
ਨਹੀ ਕੁਛ ਅਜ ਮੈ ਵੀ ਦੇਖ ਰਿਹਾ ਮੋਕੇ ਅਜ ਕਲ ਦੇ ਮੋਕੇ ਜਿਹੜੀ ਜਨਰੇਸ਼ਨ- ਨਾ ਇਨੀ ਜਿਆਦਾ ਮਿਹਨਤ ਵੀ ਨੀ ਕਰਕੇ ਰਾਜੀ ਹੈਗੀ ਜੀ ਦੇਖੋ ਜੀ-
ਹਾਂਜੀ- ਜਿਵੇ- ਜਿੰਮ ਤੋਂ ਬਾਹਰ- ਬਾਹਰ ਨਿਕਲ ਕੇ ਫਾਸਟ ਫੂਡ ਖਾ ਲੈਂਦੇ ਆ ਫਿਰ ਬਾਅਦ ਚੋਂ ਕਹਿੰਦੇ ਆ ਬੋਡੀ ਨੀ ਬਰ- ਰਹੀ ਔਰ ਪ੍ਰੋਟੀਨ ਨੀ ਪੂਰਾ ਹੋ ਰਿਹਾ ਕਿਵੇ ਪੂਰਾ ਹੋਣਾ ਜਿਵੇ- ਘਰਦੇ ਜਿਵੇ ਸਾਡੇ ਜਿਵੇ ਕਹਿੰਦੇ ਸੀ ਕਿ ਦਾਦਾ ਜੀ ਕਿ ਉਸ ਵੇਲੇ ਜਦੋ- ਅਸੀ ਖਾਂਦੇ ਹੁੰਦੇ ਅ ਸੀ ਅਸੀ ਕਚਾ ਦੁੱਧ ਤੱਕ ਪੀਤਾ ਕਹਿੰਦੇ- ਇਨਾ ਕਹਿੰਦੇ ਸਾਰੀ ਦਿਹਾੜੀ ਕਹਿੰਦੇ ਕਮ ਕੀਤਾ ਕੱਚਾ ਦੁੱਧ ਪੀ ਕੇ ਕਹਿੰਦੇ- ਐਨੀ ਬੋਡੀ ਦੇ ਵਿਚ ਜਾਨ ਰਹਿੰਦੀ ਹੁੰਦੀ ਸੀ ਕਿ ਬਾਅਦ ਚੋਂ ਵੀ ਇਨਾ ਥਕਾਵਟ ਬਿਲਕੁਲ ਨਹੀ ਮਹਿਸੂਸ ਹੁੰਦੀ ਸੀ। ਅਜ ਕਲ ਬੰਦੇ ਨੂੰ ਕੱਚਾ ਦੁੱਧ ਦੇਈਏ ਇਹਨਾ ਨੂੰ ਖਾਪਤਾ ਤੱਕ ਨਹੀ ਹੈਗਾ-
ਖ ਪਦਾ ਨੀ ਗਾ ਜੀ ਬਿਲਕੁਲ- ਬਿਲਕੁਲ ਤੁਹਾਡੀ ਗੱਲ ਸਿਆਣੀ ਹੈ।
ਹਾਂਜੀ-
ਹੁਣ ਜਿਵੇ ਆਪਾ ਨਾ ਘਰੇ ਕੋ ਗੈਸਟ ਆਂਦੇ ਆ ਆਪਾ ਫੇਰ ਬਾਹਰ ਭਜਦੇ ਜਾਂ ਨੂਡਲਸ ਮੰਗਵਾ ਲ ਲੋ ਜਿਵੇ- ਮਨਚੂਰੀਅਨ ਮੰਗਵਾ ਲਓ ਜੀ ਸਪਰਿੰਗ ਰੋਲ ਮੰਗਵਾ ਲਓ ਜੀ-
ਹਾਂਜੀ-
ਕਿਉਕਿ ਆਪਾ ਮਿਹਨਤ ਨੀ ਕਰਕੇ ਰਾਜੀ ਨਾ ਆਪਾ ਸੋਚਦੇ ਚਲੋ ਫਟਾਫਟ ਦੋ ਪੈਸੇ ਲੱਣਗੇ ਰੇਡੀਮੇਡ- ਚੀਜ ਮੰਗਗਾਓ ਮਾਰ ਨਾਲੇ ਜਿਹੜਾ ਗੈਸਟ ਜੇੜਾ ਗੈਸਟ ਆਂਦਾ ਉਹ ਵੀ ਖੁਸ਼ ਹੋ ਜਾਦਾ ਮਨੂੰ ਬੋਤ ਵਧੀਆ ਚੀਜਾ ਖਵਾਈ ਜਾ ਰਹੀਆਂ ਹੈਗੀਆਂ-
ਹਾਂਜੀ ਐਹ ਦਾ ਟਰੈਡ ਸੈਟ ਹੋ ਗਿਆ ਜੀ ਇਹ ਕਿ ਬਾਹਰ ਦੀ ਚੀਜਾ ਆਣਗੀਆਂ- ਤਾਂ ਬੰਦੇ ਦੀ ਸੇਵਾ ਵੱਧ ਹੋਈ ਹੋਈ ਆ। ਤੇ ਬੰਦਾ ਵੀ ਮੂਹਰੇ ਤੋ ਖੁਸ਼ ਹੁੰਦਾ ਕਿ ਹਾਂ ਸਾਡੀ ਸੇਵਾ ਬੋਤ ਕੀਤੀ ਹੈ। ਪੈਸੇ ਖਰਚੇ ਆ ਇਹਨਾ ਨੇ ਬਾਹਰ- ਤੋ ਸਮਾਨ ਮੰਗਾਏਆ ਸਾਡੇ ਲਈ-
ਹਾਂ ਜੀ ਪਰ ਥੋਡੀਆਂ ਗੱਲਾਂ ਸਾਰੀਆਂ- ਹਾਂ ਟਰੈਂਡ ਹੋ ਗਈ ਫੈਸ਼ਨ ਹੈ। ਇਕ ਦੂਜੇ ਨੂੰ ਦੇਖਾ ਦੇਖੀ ਜੀ-
ਹ ਹਾਂਜੀ ਉਲਟਾ ਜਦੋ ਆਪਾ ਜਦ ਦੇਖਦੇ ਹਾਂ ਬਾਹਰਲੇ ਬਾਹਰ ਜਾਦੇ ਆ ਉਹ ਜਿਆਦਾਤਰ ਘਰ ਦਾ ਫੂਡ ਜਿਆਦਾ- ਪ੍ਰੈਫਰ ਕਰਦੇ ਨੇ ਅ ਬਾਹਰ ਨਾਲੋ-
ਨਹੀ ਚਾਹੀਦੀ ਵੀ ਹੈ ਦੇਖੋ ਬੇਟਾ ਵੀਰ ਜੀ ਗੱਲ ਹੈ। ਵੀ ਜਿਹੜਾ- ਆਪਣਾ ਘਰ ਦਾ ਫੂਡ ਹੈਏਗਾ ਪੂਰਾ ਹੈਲਦੀ ਹੋਏਗਾ ਜੀ ਦੇਖੋ-
ਹਾਂਜੀ ਆਪਣੇ ਘਰ ਦੇ ਤਾਂ ਹੁਣ ਹਾਂਜੀ- ਹਾਂਜੀ-
ਜਿਵੇ ਤੇਲ ਦੀ ਗੱਲ ਕਰੀਏ ਉਹਨੂੰ ਪਤਾ ਨੀ ਕਿਨਾ ਗੰਦਾ ਕਿਹ ਜਿਹਾ ਤੇਲ ਆ ਉਹ ਇਕ ਵਾਰੀ ਚੀਜ਼ ਕਢੀ ਜਾਂ ਬਾਰ ਵਾਰ- ਉਸੇ 'ਚ ਹੀ ਕਢੀ ਜਾਦੇ ਨੇ ਉਹ ਕਿਹੜਾ ਕਿ- ਐ ਕੋਈ ਅਛੀ ਚੀਜ ਵਰਤਦੇ ਨੇ ਜਾਂ ਆਪਾ ਕਈ ਹੈਲਦੀ ਚੀਜ ਵਰਤਦੇ ਨੇ- ਉਹ ਤਾਂ ਇਕ ਮਤਲਬ ਟੇਸਟ ਬਣਾਂਦੇ ਨੇ ਪਤਾ ਨੀ ਕੀ ਕੁਛ- ਚ ਪਾ ਦਿੰਦੇ ਨੇ ਉਹਦੇ 'ਚ ਇਕ ਟੇਸਟ ਜਰੂਰ ਬਣ ਜਾਦਾ ਹੈ। ਪਰ ਅੰਦਰੋਂ ਤਾ ਖੋਖਲਾ ਨਾ ਉਹਦੇ 'ਚ- ਮਤਲਬ ਕੋਈ ਹੈਲਥ ਨੂੰ ਫਾਇਦੇਮੰਦ ਵਾਲੀ ਚੀਜ ਤਾਂ ਨਹੀ ਹੈਗੀ ਨਾ ਜੀ ਉਹ-
ਹਾਂਜੀ- ਹਾਂਜੀ- ਉਹੀ ਜਗ੍ਹਾ ਜੇ ਆਪਾ ਆਪਣੇ ਘਰ ਦਾ ਖਾਈਏ ਆਪਣੇ ਮਦਰ ਆਪਣਾ ਥੋੜੀ ਮਾੜਾ ਚਾਣਗੇ ਜੀ- ਘਰਦੇ ਮਾੜਾ ਨੀ ਚਾਂਦੇ ਹੁੰਦੇ ਕਦੇ ਵੀ ਕਿਸੇ ਦਾ- ਓਨਾ ਨੇ ਤਾਂ ਅਪਣੇ ਹਿਸਾਬ ਨਾਲ ਵਧੀਆ ਤੋਂ ਵਧੀਆ ਚੀਜ ਬਣਾ ਕੇ ਦੇਣੀ ਏ। ਜੇੜਾ ਓਨਾ ਦੇ ਮੁੰਡੇ ਜਾਂ ਆਪਣੇ ਘਰਦਿਆਂ ਨੂੰ ਕਦੇ ਵੀ ਕਿਸੇ ਓਨਾ ਦੇ ਹੈਲਪ- ਦੇ ਨਾਲ ਨਗਲਿਆ ਜਾਵੇ ਹੁਣ ਜਾਦਾਤਰ- ਆਪਾ ਦੇਖਦੇ ਆਂ, ਘਰ ਦੇ ਜਿਵੇ ਹ ਦਵਾਈ ਲੈਂਦੇ ਆ ਸਾਡੇ ਘਰ ਦੀ ਦਵਾਈ ਛੇਤੀ ਘੱਟ ਲੈਦੇ ਸੀ। ਸਾਡੇ ਘਰ ਕਾੜਾ ਬੰਨਦਾ ਸੇਵੀਆਂ ਦਾ, ਓ ਪੀਤਾ ਜਾਂਦਾ ਜਦ, ਨੱਕ ਬੰਦ ਹੁੰਦੀਏ। ਏ ਚੀਜ਼ਾਂ ਬਓ ਵਧੀਆ ਨੇ, ਹਾਂਜੀ। ਸਭ ਤੋਂ ਵਧੀਆ ਜਿਵੇਂ ਹੁਣ ਔਰਗੈਨਿਕ ਦਵਾਈਆਂ ਦਾ ਖ਼ਰਾਬ ਨ ਹੋਵੇ, ਮੈਂ ਕੈ ਰੇਯਾ ਬਸ ਘਰ ਦੀ ਰੈਮਡੀ ਯੂਜ ਕਰਨੀ ਚਾਈਦੀ ਏ। ਘਰ ਦੇ ਜੇੜੇ ਪੁਰਾਣੇ ਖਾਧੇ ਹੋਏ ਜੇੜੇ ਫੂਡ ਨੇ ਘਰ ਦੇ ਬਣੇ ਹੋਏ ਨੇ, ਇਹ ਬਓ ਵਧੀਆ ਨੇ। ਹਲਦੀ ਵੀ ਆਪਾਂ ਓ ਕਰਦੇ ਆਂ, ਆਪਾਂ ਘਰ ਦੀ ਚੀਜ਼ਾਂ ਨੇ ਸਾਰੀਆਂ। ਏ ਸਾਰੀਆਂ ਬਹੁਤ ਵਧੀਆ ਨੇ, ਏਦੇ ਨਾਲੋਂ ਤਾਂ ਬਾਰ ਦੀਆਂ ਚੀਜ਼ਾਂ ਨਾਲੋਂ ਤਾਂ।
ਹਾਂ, ਮੈਂ ਵੀ ਕਈ ਵਾਰ ਅਕਸਰ ਕੋਲਡ ਵਗੈਰਾ ਹੋ ਜਾਂਦਾ, ਮੈਂ ਮੈਡੀਸਨ ਲੈ ਲੈਣਾ। ਇੱਕ ਓ ਨਾ ਬੇਸਣ ਦਾ ਦੇਸੀ ਘਿਓ ਦਾ ਚੱ ਪੂੜਾ ਬਣਾ ਕੇ ਖਾ ਲੋੋ ਜੀ, ਮਾੜਾ ਜਾਂ ਜੀਦਾ ਨੂੰ ਬੜਾ ਵਧੀਆ ਫਰਕ ਪੈਂਦਾ। ਜਾਂ ਆਪਾਂ ਕੇ ਵਾਰੀ ਓ ਬੇਸਨ ਦਾ ਸ਼ੀਰਾ ਜੇਯਾ ਬਣਾ ਕੇ ਘਰ ਤੇ ਖੁਵਾਦੇ ਹੁੰਦੇ ਸੀਗੇ ਮ ਓਦੇ ਨਾਲ ਬੜਾ ਜਲਦੀ ਮ ਕੋਲ੍ਡ ਨੂੰ ਫ ਆਰਾਮ ਮਿਲਦਾ ਸੀਗਾ ਜੀ।
ਹਾਂਜੀ। ਸਾਡੇ ਵੀ ਘਰ ਦੇ ਹੀ ਬਹੁਤ ਜਿਵੇਂ ਹੁਣ ਛੋਟਾ ਜੋ ਏਕ ਮੇਰੀ ਸਿਸਟਰ ਐ ਛੋਟੀ ਓਨੂੰ ਵੀ ਬਹੋਤ ਬਾਹਰ ਦਾ ਖਾਣ ਨੂੰ ਹੁਣ ਮੋਟਾਪਾ ਵੱਧ ਰਿਹਾ ਸੀ ਹੁਣ ਜਿਵੇਂ-ਜਿਵੇਂ ਮੋਟਾਪਾ ਵੱਧਦਾ ਰਹੂਗਾ ਜੀ ਬਿਮਾਰੀਆਂ ਹੋਰ ਘਰ ਹੋਰ ਵੱਧਦੀਆਂ ਨੇ। ਮੋਟਾਪਾ ਤੇ ਆਪ ਫਾਸਟ ਫੂਡ ਤਾਂ ਬਉਤ ਦੋਨੋ ਚੀਜਾਂ ਖ਼ਰਾਬ ਕਰਦੀਆਂ ਨੇ ਬੰਦੇ ਦੀ ਜ਼ਿੰਦਗੀ ਘਟਾਉਂਦੀ ਐ ਇਹ। ਮੇਨ ਚੀਜ਼ਾਂ ਤਾਂ ਐਹੀ ਨੇ।
ਹਾਂਜੀ ਅੱਜ-ਕੱਲਆਪਾਂ ਦੇਖ ਰੇਆਂ ਛੋਟੇ-ਛੋਟੇ ਬੱਚੇਆਂ ਦੇ ਗੁਰਦਿਆਂ ਦੀ ਪ੍ਰੋਬਲਮ ਹੋ ਰਿਐ। ਮੈਦੇ ਤੇ
ਮੈਦਾ ਅੰਦਰ ਖੜ ਜਾਂਦਾ ਈ।
ਹਾਰਟ ਤੇ ਬੜੀ ਪ੍ਰੋਬਲਮ ਹੋ ਰੀਏ ਦੇਖੋ, ਇਸੇ ਕਰਕੇ ਹੋ ਰੀਏ ਹੁਣ ਦੇਖੋ, ਗੰਦੀਆਂ ਚੀਜਾਂ ਆਪਾਂ ਖਾਵਾਂਗੇ, ਫੇਰ ਕਿਤੇ ਬਲੋਕੇਜ ਐ ਕੁੱਛ ਹੋ ਗਿਆ ਜੀ, ਫੇਰ ਆਪਾਂ ਡਾਕਟਰਾਂ ਤੇ ਘੁੰਮੀ ਫਿਰੀ ਜਾਂਦੇ ਹੈਗੇ ਜੀ।
ਫੇਰ ਬੀ ਐਈ ਫਾਸਟ ਫੂਡ ਖਾ ਕੇ ਵੀ ਬੰਦਾ ਓ ਹੈ ਜਿਵੇਂ ਮੈਦਾ ਖਾਏ, ਮੈਦਾ ਅਪਣੀ ਬੋਡੀ ਛੇਤੀ ਡਾਇਜੈਸਟ ਨਈਂ ਕਰ ਪਾਂਦੀ। ਤਾਂ ਏਨਾਂ ਨੇ ਕੰਮ ਵੀ ਨੀ ਕਰਨਾ ਹੈਗਾ ਏਨਾਂ ਨੇ ਬੈ ਜਾਣਾ ਓਵੀ ਏਯੋ ਕੁਛ ਹੋਰ ਕਰੀ ਜਾਣਾ। ਏਨਾਂ ਨੇ ਨਾਂ ਮੇਨਤ ਕਰਨੀ ਯਾਂ ਰਨਿੰਗ ਕਰਦੇ ਬੰਦਾ ਭੱਜਦਾ ਤਾਂ ਸਾਰੀ ਚੀਜ਼ ਛੇਤੀ - ਛੇਤੀ ਖੱਪਦੀ ਐ, ਡਾਇਜੈਸਟ ਸਿਸਟਮ ਛੇਤੀ ਚੱਲਦਾ। ਓ ਬੈ ਜਾਂਦੇ ਆ ਓਹੀ ਮੈਦਾ ਹੋਰ ਅੰਦਰ ਰਹਿ ਜਾਂਦਾ, ਓਹੀ ਖ਼ਰਾਬ ਕਰੀ ਜਾਂਦਾ ਹੌਲੀ-ਹੌਲੀ ਕਰਕੇ ਅੰਦਰ ਬੋਡੀ ਨੂੰ ਖਾਈ ਜਾਂਦਾ, ਖਾਈ ਜਾਂਦਾ ਨਾ ਅੰਦਰ ਵੱਧਦਾ ਨਾ ਬਾਹਰ ਵੱਧਦਾ ਓਹ।
ਅੱਜ-ਕੱਲ ਮੇਰੇ ਹਿਸਾਬ ਨਾਲ ਜੇੜੀ ਮੋਸਟਲੀ ਚੀਜ਼ਾਂ ਬਣਦੀਆਂ ਸਾਰੀਆਂ ਮੈਦੇ ਦੀ ਵੀ ਬਨ ਰਹੀਆਂ ਦੇਖੋ, ਆਪਾਂ ਛੋਲੇ-ਭਟੂਰੇ ਖਾਂਦੇ ਆ, ਓਵੀ ਮੈਦੇ ਦੇ ਬਣੇ ਹੁੰਦੇ ਨੇ ਜੀ।
ਐ ਚਾਂਪਾਂ ਵਗੈਰਾ ਖਾ ਲੈਣੇਐ, ਓ ਵੀ ਮੈਦੇ ਮੈਦੇ ਦੀਆਂ ਹੈਗੀਆਂ, ਮੋਮੋਸ ਵਗੈਰਾ ਖਾਂਣੇ ਆ ਓ ਵੀ ਮੈਦਾ ਹੈਗਾ ਸਾਰਾ। ਹੈ ਤਾਂ ਸਾਰੀ ਚੀਜ਼ਾਂ ਮੈਦੇ ਦੀਆਂ ਹੋਰ ਮੈਦਾ ਜਲਦੀ ਡਾਇਜੈਸਟ ਨਈਂ ਹੁੰਦਾ
ਹਾਂਜੀ-ਹਾਂਜੀ, ਐ ਐ ਬੰਦੇ ਨੂੰ ਹਰ ਚੀਜ਼ ਵੀ ਚੱਲ ਏ ਨਵੀਂ ਚੀਜ਼ ਟੇਸਟ ਕਰਨੀ ਜ਼ਰੂਰੀ ਏ, ਨਵੀਂ ਚੀਜ਼ ਦੇਖ ਸਿੱਖਣੀ ਵੀ ਜ਼ਰੂਰੀ ਐ। ਪਰ ਐ ਆਪਣੀ ਬੋਡੀ ਤੇ ਕੰਟਰੋਲ ਵੀ ਕਰਨਾ ਬੰਦੇ ਨੂੰ ਚਾਈਦਾ, ਜੀਭ ਤੇ ਕੰਟਰੋਲ ਵੀ ਕਰਨਾ ਚਾਈਦਾ, ਚੌਵੀ ਘੰਟੇ ਨਈਂ ਖਾਣਾ ਚਾਈਦਾ। ਚਾਈਦਾ, ਕੁੱਛ ਚੀਜ਼ਾਂ ਹੁੰਦੀਆਂ ਮਿਹਨਤ ਕਰਨੀ ਚਾਹੀਦੀ ਹੈ, ਮੈਂਦਾ ਖਾ ਲਿਆ, ਚੱਲ ਖੱਪਣਾ ਇੰਨਾ ਤਾਂ ਬੰਦੇ ਨੂੰ ਪਤਾ ਕਿ ਮੈਂ ਖਾਇਆ ਹੋਇਆ ਮੈਂ ਡਾਇਜੈਸਟ ਹੀ ਕਰਦਾ ਨਹੀਂ ਤਾਂ ਮੇਰੀ ਬੋਡੀ ਖਰਾਬ ਕਰ ਦੂਗੀ ਉਹ, ਉਸ ਹਿਸਾਬ ਨਾਲ ਬੰਦਾ ਦੇਖ ਦੇਖਿਆ ਜਾਵੇ ਤਾਂ ਇਹ ਵੀ ਚੀਜ਼ ਵੀ ਠੀਕ ਆ, ਕੋਈ ਨੀ ਬੰਦਾ ਇੱਕ ਦੋ ਦਿਨ ਤੱਕ ਖਾਂਦਾ ਸਬ ਬਾਹਰਲਾ ਖਾ ਹੀ ਲੈਂਦਾ ਜੀ ਆਪ ਆਮ ਜ਼ਿੰਦਗੀ ਚ ਬੰਦਾ ਖਾ ਲੈਂਦਾ ਬਾਹਰ
ਨ ਖਾਓ ਹਫ਼ਤੇ ਦੱਸ ਜਾਂ ਪੰਦਰਾਂ ਦਿਨ ਇੱਕ ਰੂਟੀਨ ਚੱ ਹੀ ਰੱਖ ਯਾਰ ਮਾੜੀ ਮੋਟੀ ਚੀਜ਼ ਖਾ ਲੈਣੀ ਹੈ, ਰੂਟੀਨ ਚੱ ਨਾ ਰੱਖੇ ਬੰਦਾ
ਹਾਂਜੀ ਡੇਲੀ ਜਿਵੇਂ ਡੇਲੀ ਤਾਂ ਬਹੁਤ ਬਹੁਤ ਖ਼ਰਾਬ ਕਰਦਾ ਏ ਜਿਵੇਂ ਐ ਹੁਣ ਬੱਚੇ ਹੋਸਟਲ ਰਹਿੰਦੇ, ਹੋਸਟਲ ਦੇ ਵਿੱਚ ਤਾਂਹੀ ਅੱਜ ਕੱਲ ਘਰ ਦਾ ਮੈਸ ਦਾ ਖਾਣਾ ਤਾਂ ਹੀਂ ਪਸੰਦ ਕਰਦੇ, ਕਿਉਂਕਿ ਬਾਹਰ ਲਾ ਜਿਹਨਾਂ ਨੂੰ ਹੁਣ ਮਿਲਦਾ ਨੀ ਘਰ ਦਾ, ਉਹ ਵਿਚਾਰੇ ਘਰ ਦੇ ਨੂੰ ਤਰਸਦੇ ਐ, ਜਿਹਨਾਂ ਨੂੰ ਘਰ ਦਾ ਮਿਲਦਾ ਬਾਹਰ ਦੇ ਨੂੰ ਦੇਖਦੇ ਐ, ਉਲਟ ਹੋਇਆ ਪਿਆ ਸਾਰ ਸਿਸਟਮ ਇਸ ਬਾਰੇ
ਬਿਲਕੁਲ ਜੀ ਬਿਲਕੁਲ
ਹੋਰ ਦੱਸੋ ਜੀ ਕੁਛ ਤੁਹਾਡੇ ਹੋਵੇ ਖਰਾਬ, ਸਾਡੇ ਦਾ ਹੋਗੇ
ਨਹੀਂ ਨਹੀਂ ਮੇਰੇ ਹਿਸਾਬ ਨਾਲ ਤਾਂ ਦੇਖੋ ਫਾਸਟ ਫੂਡ ਤੇ ਦੋ ਅਵਾਇਡ ਹੀ ਕਰਨੇ ਚਾਹੀਦੇ ਐ, ਹਾਂ ਠੀਕ ਹੈ ਕਦੇ ਗੈਸ ਚਲੋ ਹਫ਼ਤੇ ਪੰਦਰਾਂ ਦਿ ਦੀ ਕਦੀ ਮੋ ਮੋਟੀ ਚੀਜ਼ ਖਾ ਲੈਣੀ ਚਾਹੀਦੀ ਹੈ, ਚਲੋ ਉਦੋਂ ਨਾਲ ਟੇਸਟ ਵੀ ਚਲੋ ਬਣਿਆ ਰਹਿੰਦਾ ਹੈ, ਤੇ ਆਪਣੇ ਮਨ ਦੀ ਮੈਂ ਕੇਹਾ ਜੀ ਇਕ ਭਾਵਨਾ ਹੈਗੀ ਹੈ, ਚਲੋ ਉਹ ਵੀ ਜ਼ਰੂਰੀ ਹੈ ਦੇਖੋ ਮੈਂ ਬਣੀਆਂ ਚੀਜ਼ਾਂ ਤੇ ਖਾਣੀ ਚਾਹੀਦੀਆਂ, ਪਰ ਏ ਕਿ ਡੇਲੀ ਆਪਾਂ ਖਾਈ ਜਾਈਏ, ਉਹ ਕਿਤੇ ਨਾ ਕਿਤੇ ਸਿਹਤ ਲਈ ਆਪਣੇ ਫਿਰ ਨੁਕਸਾਨਦਾਇਕ ਹੁੰਦੀ ਹੈ ਕਿਤੇ ਨਾ ਕਿਤੇ ਜੀ
ਹਾਂਜੀ ਹਾਂਜੀ ਐ ਤਾਂ ਇੱਕ ਲਿਮਿਟ ਹੋਣੀ ਚਾਹੀਦੀ ਆ, ਬੰਦੇ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿ ਹਾਂ ਇੰਨਾ ਠੀਕ ਆ ਇਹ ਤੋਂ ਵੱਧ ਤਾਂ ਖ਼ਰਾਬ ਆ ਐਵੇਂ ਹੋਣਾ ਚਾਹੀਦਾ
ਹਾਂਜੀ ਹਾਂਜੀ ਹਾਂਜੀ ਸ਼ੈਸ਼ਟ ਦੇ ਬਾਕੀ ਕੋਸ਼ਿਸ਼ ਇਹੀ ਕਰਨੀ ਜੀ ਹੋਮੇਡ ਚੀਜ਼ ਖਾਵੇ, ਜਿਵੇਂ ਬੰਦਾ ਫਲ ਫਰੂਟ ਵਗੈਰਾ ਖਾਵੇ, ਦੇਖੋ ਕਿੰਨੀ ਐਨਰਜੀ ਮਿਲਦੀ ਹੈ ਜੀ ਕਿੰਨਾ ਚੀਜ਼ ਆ
ਇਹ ਵੀ ਕਿਚਨ ਹੈ ਜੀ, ਜਿਵੇਂ ਹੁਣ ਆਪਾਂ ਫਲ ਫਰੂਟ ਜਿਹੜਾ ਉਹ ਆਪਾਂ ਦੂਜੀ ਤਰ੍ਹਾਂ ਖਾਂਦੇ ਹਾਂ ਇਹ ਵੀ ਕਿਚਨ ਆ ਆਪਣੇ ਵਾਂਗੂ ਕਿਉਂਕਿ ਇਹ ਚੀਜ਼ਾਂ ਸਾਰੇ ਪ੍ਰੋਟੀਨ ਦੀਆਂ ਭਰੀਆਂ ਹੋਈਆਂ ਨੇ, ਫਰੂਟ ਪਹਿਲਾਂ ਹੁਣ ਫਲ ਫਰੂਟ ਇੰਨੇ ਗੱ ਵਧੀਆ ਹੁੰਦੇ ਸੀ, ਪਰ ਹੁਣ ਜੇ ਜਿਹੜੇ ਆਪਾਂ ਦੇਖਦੇ ਆਂ, ਜ਼ਿਆਦਾਤਰ ਜਾਂ ਆਪਣੇ ਥੋੜੇ ਐਸਿਡ ਜ ਆਉਂਦੇ ਆ, ਹੋਰ ਚੀਜ਼ਾਂ ਨਾਲ ਕਰਕੇ ਪਕਾਇਆ ਹੁੰਦਾ ਪਹਿਲਾਂ ਤਾਂ ਇਹਦੇ ਨਾਲ ਹੁਣ ਵੀ ਜਿਵੇਂ ਹੁਣ ਤਾਂ ਵਧੀਆ ਲੋਕ ਘਰ ਲਗਾਣਾ ਸ਼ੁਰੂ ਕਰਕੇ, ਲੋਕਾਂ ਨੂੰ ਸਮਝ ਆ ਗਈ ਕਿ ਹੁਣ ਬਾਹਰਲੀ ਚੀਜ਼ਾਂ ਤਾਂ ਬੰਦਾ ਘੱਟ ਖਾਂਦਾ, ਜਿਹੜਾ ਫਲ ਫਰੂਟ ਵਾਲਲੇ ਇਹਦੇ ਵਿੱਚ ਤਾਂ ਬੰਦੇ ਬਹੁਤ ਉਹ ਹੋ ਗਏ ਫਲ ਫਰੂਟ ਤਾਂ ਹੁਣ ਬੰਦਾ ਘੱਟ ਹੀ ਲਾਂਦਾ, ਘਰ ਜ਼ਿਆਦਾ ਉਗਾਉਣ ਲਗ ਗਏ ਜਿਨਾਂ ਕੋਲ ਜਗ੍ਹਾਹ ਹੈਗੀ ਆ ਥੋੜੀ ਉਗਾਉਣ ਦੀ
ਹਾਂਜੀ ਫਲ ਫੁਲ ਜ ਸਲੈਡ ਵਗੈਰਾ ਸੈਲਡ ਵਗੈਰਾ ਹੈਗਾ ਹੁਣ ਦੇਖੋ ਕਿਸੇ ਵੀ ਡਾਕਟਰ ਕੋਲ ਮਾੜੀ ਪੀੜਨ ਵਾ ਰੀ ਯਾ ਸਭ ਤੋਂ ਪਹਿਲਾਂ ਏ ਹੀ ਐਡਵਾਇਸ ਕਰਦਾ ਐ ਵੀ ਸੈਲਡ ਵੱਧ ਤੋਂ ਵੱਧ ਖਾਓ, ਪਾਣੀ ਵੱਧ ਤੋਂ ਵੱਧ ਪੀਓ ਜੀ
ਹਾਂਜੀ ਉਹੀ ਹੈ ਨਾ ਜੀ, ਹੁਣ ਗਰਮੀ ਦੇ ਵਿੱਚ ਬੰਦਾ ਫਾਸਟ ਫੂਡ ਖਾਈ ਜਾਵੇ, ਪਾਣੀ ਦੀ ਜ ਬੋਡੀ ਦੀ ਰਿਕੁਆਇਰਮੈਂਟ ਗਰਮੀ ਵਿੱਚ ਪਾਣੀ ਵੱਧ ਪੀਣਾ ਹੁੰਦਾ ਇਸ ਜਗ੍ਹਾਹ ਚ ਹੋਰ ਚੀਜ਼ ਹੀ ਖਾਈ ਜਾਏ, ਬੋਡੀ ਦੀ ਆਪ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਨਾ ਪੂਰੀ ਕਰੇ ਜਿਹੜੀ ਫਾਲਤੂ ਚੀਜ਼ਾਂ ਉਹ ਭਰੀ ਜਾਵੇ ਅੰਦਰ, ਤਾਂ ਬੋਡੀ ਤਾਂ ਖਰਾਬ ਹੋਣੀ ਉਹਾ ਇਹਦੀ ਜਗ੍ਹਾਹ ਤਾਂ ਹੋਰ ਚੀਜ਼ਾਂ ਬਹੁਤ ਨੇ ਜੀ ਆਪਣੀ ਇੰਨਾ ਇੰਨਾ ਕੁਛ ਆਪਣੇ ਉਹਦੇ ਵਿੱਚ, ਐ ਹੈ ਕਿ ਖਾਣ ਨੂੰ ਤਾਂ ਉਹ ਵੀ ਚੀਜ਼ਾਂ ਬਣੀਆਂ ਖਾਣ ਹੀ ਚਾਹੀਦੀਆਂ ਨੇ ਹਰ ਚੀਜ਼ ਨੂੰ ਟੇਸਟ ਕਰਨਾ ਜ਼ਰੂਰੀ ਹੈ ਜੀਭ ਦਾ ਚੱਲ ਆਪਾਂ ਧਿਆਨ ਆਪਣੀ ਚੀਜ਼ ਦਾ ਵੀ ਰੱਖਣਾ ਹੁੰਦਾ ਉਹੀ ਗੱਲ ਹੈ, ਬਸ ਹੋਰ ਤਾਂ ਮੇਨ ਤਾਂ ਇਹਦੇ ਵਿੱਚ
ਗਰਮੀ ਚ ਹਰ ਏਕ ਦੀ ਰਿਪੋਰਟ ਜਿਵੇ ਆਪਣਾ ਸਟੈਪਨਾ ਆਪਣਾ ਸਟੈਮਨਾ ਨੂੰ ਵੇਖ ਕੇ ਬੰਦੇ ਨੂੰ ਚੀਜ਼ ਖਾਣੀ ਚਾਈਦੀ ਐ ਬਸ ਮੇਨ
ਹਾਂਜੀ।
ਚਲੋ ਹੋਰ ਮਹਾਰਾਜ ਤੁਆਡੇ ਨਾਲ ਗੱਲਬਾਤ ਕਰਕੇ ਬੋਤ ਖੁਸ਼ ਲਗੀਆਂ ਬੜੇ ਅੱਛੇ ਵਿਚਾਰ ਸੀਗੇ ਤੋਡੇ
ਥੈਂਕ ਯੂ ਤੁਆਡੇ ਵੀ ਬੋਤ ਵਧੀਆ ਲੱਗੇ ਗੱਲ ਕਰਕੇ
ਹਾਂਜੀ ਠੀਕ ਆ ਵੀਰ ਜੀ ਠੀਕ ਆ ਓਕੇ ਜੀ ਸਾਸ ਸ਼੍ਰੀ ਕਾਲ।